ਉਹ
ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ।
ਹਾਂਜੀ, ਸਤਿ ਸ਼੍ਰੀ ਅਕਾਲ, ਹੋਰ ਠੀਕ ਹੋ ਤੁਸੀਂ?
ਹਾਂਜੀ-ਹਾਂਜੀ, ਭੈਣਜੀ ਮੈਂ ਠੀਕ ਹਾਂ ਤੁਸੀਂ ਸੁਣਾਓ ਕਿੱਦਾਂ ਠੀਕ ਔ?
ਹਾਂਜੀ-ਹਾਂਜੀ, ਮੈਂ ਵੀ ਵਧੀਆ ਹੋਰ ਭਾਜੀ ਠੀਕ ਨੇ?
ਹਾਂਜੀ-ਹਾਂਜੀ ਭਾਜੀ ਠੀਕ ਨੇ,
ਪਿੱਛੇ ਪਤਾ ਚਲਿਆ ਸੀ, ਉਹਨਾਂ ਦਾ ਪੈਰ ਥੋੜ੍ਹਾ ਸੁਜ ਗਿਆ ਸੀ ਕੀ ਗੱਲ ਹੋ ਗਈ ਸੀ ਭੈਣ ਜੀ।
ਤੇ ਕੋਈ ਲਿਗਾਮੈਂਟ ਟੁੱਟ ਗਏ ਦੇ ਨੇ। ਹੋੁਣਾ ਤੇ ਪਰੇਸ਼ਾਨ ਹੀ ਹੈ, ਪਰ ਜਿਹੜਾ ਕਿਤੇ ਕਹਿੰਦਾ ਅਸੀ ਉੱਥੇ ਤੁਰ ਪੈਂਦੇ ਹਾਂ।
ਨਹੀਂ ਫੇਰ ਤੁਸੀਂ ਐਵੇਂ ਗੈਲੀ ਨਾ-ਨਾ ਕਰੋ, ਐਵੇਂ ਤੁਸੀਂ ਕਿਧਰੇ ਹੋਰ ਹੋ। ਐਵੇਂ ਮਲਵਾਓਗੇ, ਜਾਂ ਕੁਛ ਤੇ ਹੋਰ ਵਿਧਾਨ ਵੱਧ ਸਕਦਾ ਵ ਨਾ
ਹਾਂਜੀ-ਹਾਂਜੀ, ਅਸੀ ਤੇ ਤੁਹਾਡੀ ਗੱਲ ਨਾਲ ਸਹਿਮਤ ਅਸੀਂ ਦਿਖਾਦੇ ਵੀ ਹੈਗੇ, ਸਾਰੇ ਕਿਤੇ
ਪਰ ਫੇਰ ਹੁਣ ਤੁਹਾਨੂੰ ਪਤਾ ਕੋਈ, ਰਿਸ਼ਤੇਦਾਰ ਇਹੋ ਜਿਹੇ ਹੁੰਦੇ ਨੇ, ਨਹੀਂ ਉਹ ਕਹਿੰਦੇ ਨੇ ਫਲਾਨੇ ਬੰਦੇ ਨੇ ਸਾਨੂੰ ਭਰੋਸਾ ਦਿੱਤਾ ਹੈ। ਉਹ ਕਹਿੰਦੇ ਏਦਾਂ ਹੀ ਠੀਕ ਹੋ ਜਾਂਦਾ ਆ।
ਭੋਜਨ,
ਇਸ ਕਰਕੇ ਸਿਰਫ ਫਿਰ ਉਹਨਾਂ ਨੂੰ ਚਲੋ, ਉਹਨਾਂ ਦੀ ਉਹਨਾਂ ਦੀ ਔਰੇ ਕਰਕੇ। ਸੈਟਿਸਫਾਈ ਹੋ ਜਾਣਾ ਸੀ, ਇਸ ਕਰਕੇ ਉਹਨੂੰ ਦਿਖਾ ਦਿੰਦੇ ਹਾਂ। ਬਟ ਆਰਾਮ ਤੇ ਨੀ ਆਇਆ ਸਗੋਂ ਪੈਰ ਸੁੱਜ ਗਿਆ ਉਹਨਾਂ ਦਾ
ਅੱਛਾ ਹੁਣ ਫਰਕ
ਹਾਂਜੀ ਹਾਂਜੀ ਹਾਂਜੀ ਜੀ ਹਾਂਜੀ ਦੋ ਦਿਨ ਟਿਊਬ ਲਾ ਕੇ ਬੰਦੇ ਰਹੇ ਨੇ ਤੇ ਉਹਦੇ ਨਾਲ ਮਾੜਾ ਮੋਟਾ ਫ਼ਰਕ ਪਿਆ ਭੈਣ ਜਜੀ ਪੈਰ ਤੇ
ਤੇ ਟਕੋਰ ਕਰਨੀ ਸੀਗਾ ਫਿਟਕਰੀ ਵਾਲੇ ਪਾਣੀ ਦੀ ਉਹਦੇ ਨਾਲ ਵੀ ਬੜੀ
ਹਾਂਜੀ ਮੇ ਹਾਂਜੀ ਹਾਂਜੀ ਮੇਰੇ ਡੈਡੀ ਜ ਦਾ ਵੀ ਫੋਨ ਆਇਆ ਸੀ ਟਕੋਰ ਕਰਨ ਲਈ ਉਹ ਫਿਰ ਸਰਦਾਰ ਜੀ ਮੰਨੇ ਨਹੀਂੀ ਆਏ ਲੇਟ ਸੀ ਬਾਰੋਂ ਦੀ ਤੇ ਉਹ ਫੇਿਰ ਕਹਿੰਦੇ ਹੁਣ ਮੇਰਾ ਦਿਲ ਨੀ ਹੈਗਾ ਤੇ ਮੈਂ ਉਹ ਪੱਟੀ ਬਣ ਕੇ ਸੋ ਜਾਂਦਾ ਵਾਂ ਗਰਮ ਟਿਊਬ ਲਗਾ ਫਿਰ ਭੈ ਜ ਉਹ ਗਰਮ ਟਿਊਬ ਲਗਾ ਕੇ ਸੋ ਗਏ ਹਾਂਜੀ
ਠੀਕ ਹੈ ਹੋਰ ਸੁਣਾਓ ਸਭ ਵਧੀਆ
ਹਾਂਜੀ ਹਾਂਜੀ ਸਭ ਵਧੀਆ ਭੈਣ ਜੀ ਹਾਂਜੀ ਹਾਂਜੀ ਬਸ ਵਧੀਆ ਭੈਣਜੀ ਹੋਰ ਤੁਹਾਡੇ, ਮੌਸਮ ਕਿੱਦਾਂ ਦਾ ਚੱਲਦਾ ਫੇਰ ਅ
ਮੌਸਮ ਤੇ ਅੱਜ ਬਹੁਤ ਅੱਛਾ ਰਿਹਾ, ਭੈਣ ਜੀ ਬਾਰਿਸ਼ ਆਦੀ ਰਹੀ ਏ। ਇੱਕ ਦੋ ਵਜੇ ਤੱਕ ਤੇ ਲੱਗੀ ਰਹੀ ਹੈ, ਬਲਕਿ ਤਿੰਨ ਵਜੇ ਤੱਕ ਲੱਗੀ ਰਹੀ। ਫਿਰ ਥੋੜ੍ਹਾ ਉੱਚਾ ਹੋਇਆ, ਪੰਜ ਵਜੇ ਤ ਕੋਲ ਥੋੜੀ ਧੁੱਪ ਵੀ ਨਿਕਲੀ, ਉਹਦੇ ਨਾਲ ਥੋੜੀ ਤਾਂ ਵੀ ਥੋੜੀ ਉਮਰ ਜੀ ਹੋਈ। ਗਰਮੀ ਲੇਕਿਨ ਅੱਜ ਕਾਫੀ ਫ਼ਰਕ ਸੀ ਗਰਮੀ ਦਾ ਹਾਂਜੀ, ਕੱਲ੍ਹ ਨਾਲੋਂ ਨਾ ਕਾਫੀ ਫ਼ਰਕ ਸੀ ਅੱਜ ਹਾਂਜੀ ਅੱਜ ਠੰਡੀਰ ਰਹੀ ਹੈ
ਚਲੋ ਵਧੀਆ ਠੰਡੀਰ ਤਾਂ ਵਧੀਆ ਹੀ ਹੁੰਦੀ ਹੈ
ਤੁਹਾਡੇ ਠੀਕ ਹੈ ਮੌਸਮ
ਨਹੀਂ ਭੈਣ ਜੀ ਰਾਤੀ ਵਸਦਾ ਆ ਸਵੇਰੇ ਗਰਮ ਹੋ ਜਾਂਦਾ ਆ ਇਥੇ ਮੌਸਮ ਨੂੰ ਡਬਲ ਬੁਖਾਰ ਹੋਇਆ ਪਿਆ ਬੀ ਪੀ ਵੱਧਦਾ ਵੀ ਹੈ ਬੀਪੀ ਘੱਟਦਾ ਵੀ ਹੈ ਸਵੇਰੇ ਬੀਪੀ ਵੱਧ ਜਾਂਦਾ ਹੈ ਰਾਤੀ ਬੀਪੀ ਘੱਟ ੱਟ ਜਾਂਦਾ ਉਹਨਾਂ ਦਾ
ਹਾਂ ਬਸ ਜੀ ਬਸ
ਹਾਂਜੀ ਰਾਤੀ ਠੰਡੇ ਰਹਿੰਦੇ ਆ ਤੇ ਸਵੇਰੇ ਗਰਮ ਹੋ ਜਾਂਦੇ ਆ
ਹਾਂ ਚਲੋ ਕੋਈ ਨਹੀਂ ਮੈਂ ਭੈਣ ਜੀ ਤੁਹਾਡੇ ਕੋਲ ਸਲਾਹ ਲੈਣੀ ਸੀ ਇੱਕ ਨਾ
ਹਾਂਜੀ ਦੱਸੋ ਭੈਣ ਜੀ
ਮੈਂ ਨਾ ਉਹ ਲੈਣਾ ਸੀਗਾ ਏ ਸੀ ਲੈਣਾ ਨਵਾਂ ਗਰਮੀ ਬਹੁਤ ਧੋ ਗ ਨਾ ਇੱਕ ਤਾਂ ਸਾਡੇ ਕੋਲ ਹੈਗਾ ਏ ਹੁਣ ਬੱਚੇ ਗਰਮੀ 'ਚ ਸੌਂਦੇ ਨੇ ਹੁਣ ਉਹ ਵੱਡੇ ਹੋ ਗਏ ਨੇ ਬੱਚੇ ਉਹ ਸਾਡੇ ਨਾਲ ਸੁਣਦੇ ਨਹੀਂ ਕਹਿੰਦੇ ਸਾਨੂੰ ਆਪਣਾ ਕਮਰੇ 'ਚ ਏ ਸੀ ਲਗਵਾ ਕੇ ਦਿਉ ਮੈਂ ਕਿਹ ਪਤਾ ਕਰਾਂ ਵੀ ਕਿਹੜੀ ਕੰਪਨੀ ਦਾ ਏ ਸੀ ਵਧੀਆ ਰਹੇਗਾ
ਨਹੀਂ ਏਸੀ ਤੇ ਸਾਰੇ ਹੀ ਵਧੀਆ ਹੁੰਦੇ ਆ ਬਾਕੀ ਆਪਣੇ ਜਿੰਨੀ ਬੰਦੇ ਦੇ ਸਮਰਥ ਥਾ ਉਸ ਹਿਸਾਬ ਨਾਲ ਲਗਵਾ ਲੈਂਦਾ ਆ ਬੰਦਾ ਹੋਰ ਕੀ ਹੈ,
ਹਾਂਜੀ ਇਹ ਤੇ ਹੈਗਾ, ਗੱਲ ਤੁਹਾਡੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਮੈਂ ਕਿਹਾਿਆ ਪੁੱਛਾਂ ਵੋਲਟਜ ਦਾ ਸਹੀ ਰਹੇਗਾ ਕਿ ਐਲ ਜੀ ਦਾ ਲਵਾਂ ਜਾਂ ਡੈਕਿਨ ਦਾ ਲਵਾਂ ਕਿਹੜਾ ਲਵਾਂ
ਹਾਂਜੀ ਹਾਂਜੀ ਭੈਣਜੀ ਨਹੀਂ ਚਲੋ ਵਧੀਆ ਆ ਅਸੀਂ ਤੇ ਤੁਸੀਂ ਮੰਨਦੇ ਹੋ ਐਲ ਜੀ ਦਾ ਲਵਾਇਆ ਸੀ ਭੈਣ ਜੀ, ਤੇ ਪਰਮਾਤਮਾ ਦੀ ਕਿਰਪਾ ਵੇ ਉਹਨੂੰ ਵੀ ਅ ਮਤਲਬ ਕਿ ਪੰਦਰਾਂ ਸੋਲਾਂ ਸਾਲ ਹੋ ਗਏ ਆ ਬੜਾ ਸੋਹਣਾ ਚੱਲਦਾ ਕੋਈ ਏ ਸੀ ਨੂੰ ਅੱਛਾ ਰਿਹਾ ਸਾਡਾ ਬਸ ਹੀ ਚੱਲਦਾ ਪਿਆ ਜੀ ਦਾ ਉਹਨੂੰ ਕੋਈ ਦਿੱਕਤ ਪਤਾਂ ਗੋਦਰਰੇਜ ਦਾ ਹੈ ਉਹ ਵੀ ਬਹੁਤ ਅੱਛਾ ਚੱਲਦਾ ਪਿਆ ਉਹਨੂੰ ਵੀ ਦਸ ਸਾਲ ਹੋ ਗਏ ਆ ਸਗੋਂ ਸਾਡਾ ਇੱਕ ਹੋਰ ਜਰਨਲ ਦਾ ਉਹਦੇ ਚ ਸਗੋਂ ਦਿੱਕਤ ਆਉਣੀ ਸ਼ੁਰੂ ਹੋ ਗਈ ਵੀ ਉਹ ਜਨਰਲ ਕਹਿੰਦੇ ਨੇ ਬੈਸਟ। ਕੁਆਲਿਟੀ ਤੇ ਹੁੰਦੀ ਹੈ ਸਗੋ ਚ ਉਹ
ਸੁਣ
ਦੇਸੀ ਚ ਹੀ।
ਬਸ ਜੀ ਕੰਪਨੀਆਂ ਦਾ ਵੀ ਕੁਛ ਨਹੀਂ ਪਤਾ ਕੋਈ ਪ੍ਰੋਡਕਟ ਅੱਛਾ ਨਹੀਂ। ਨਿਕਲ ਜਾਂਦਾ ਕੋਈ ਪ੍ਰੋਡਕਟ ਬਿਲਕੁਲ ਹੀ ਬੇਕਾਰਕਾਰ ਨਿਕਲਦਾ। ਐਵੇਂ ਸਾਡੇ। ਮੇਰਾ ਤੁਸੀਂ ਮੰਨੋਗੇ ਲੋਇਡ ਦਾ ਏਸੀ ਲਗਵਾਇਆ ਸੀ ਸਭ ਤੋਂ ਪਹਿਲੇ ਵਿੰਡੋ। ਇੰਨਾ ਚੱਲਿਆ ਵੀ। ਲੋਕ ਨੇ ਉਹ ਏਸੀ ਚੱਲਦਾ ਪਿਆ ਵੀ ਉਸ ਤੋਂ ਬਾਅਦ। ਹਾਂਜੀ ਫਿਰ ਅਸੀਂ। ਇੱਕ ਵਿੰਡੋ ਏ ਸੀ ਲਿੱਤਾ ਸੀ ਡੈਕਿਨ ਦਾ ਉਹ ਵੀ ਅੱਛਾ ਚਲਿਆ ਇੱਕ ਦੋ ਹੋਰ ਲਿੱਤੇ ਸੀ ਕੰਪਨੀ ਦੇ ਸੀ ਉਹ ਵੀ ਅੱਛੇ ਨਿਕਲੇ ਨੇ ਇੱਕ ਹੁਣ ਆਪਾਂ ਦੋ ਤਿੰਨ ਕੁ ਸਾਲ ਹੋਏ ਨੇ ਹਿਟਾਚੀ ਦਾ ਲਿੱਤਾ ਸਾਨੂੰ ਕਿਸੇ ਨੇ ਕਿਹਾ ਹਿਟਾਚੀ ਦਾ ਏ ਸੀ ਬੜੇ ਵਧੀਆ ਨੇ ਮੈਂ ਕਹਿੰਦੇ ਭੈਣ ਜੀ ਇੰਨਾ ਬੇਕਾਰ ਨਿਕਲਿਆ ਇਹ ਹੋਏ ਸੀ ਸਾਡਾ ਬਹੁਤ ਹੀ ਬੇਕਾਰ ਨਿਕਲਿਆ।
ਫਿਰ ਪੈਸੇ ਰੋੜਨ ਵਾਲੀ ਗੱਲ ਹੋਵੇ ਨਾ ਕਿਸੇ ਦੀ ਬੰਦਾ ਗੱਲਾਂ ਚ ਨਾਏ ਚੰਗੀ ਤਰ੍ਹਾਂ। ਨਾ ਕੁਛ ਪੜਤਾਲ ਕਰਕੇ ਲਵਾਏ ਚੀਜ਼ ਲਵਾਉਣੀ ਹੈ ਤਾਂ।
ਹਾਂਜੀ- ਹਾਂਜੀ ਬਸ ਜੀ ਉਹ ਤੇ ਕਮਰਾ ਵੀ ਨਹੀਂ ਠੰਡਾ ਕਰਦਾ ਸਾਡਾ‌। ਔਰ ਕਿੰਨੇ ਤਿੰਨ ਸਾਲ ਸਾਰੇ ਹੋਏ ਨੇ ਸਾਨੂੰ ਏਸੀ ਲਿੱਤੇ। ਬੜਾ ਮਨ ਦੁਖਦਾ ਵਵੇ ਕਈ ਵਾਰੀ ਤਾਂ। ਹੋਰ ਪੈਸੇ ਹੀ ਵੇਸਟ ਹੋਏ ਰ ਆਉਂਦੇ ਵੀ ਇੰਨੇ ਮਹਿੰਗੇ ਏਸੀ।
ਹਾਂਜੀ ਏਸੀ ਤੇ ਮਹਿੰਗੇ ਆਉਂਦੇ ਭੈਣ ਜੀ ਤਾਂ ਹੀ ਤਾਂ ਕਹਿੰਦੇ ਨਾ ਪੈਸਾ ਲਾਉਣਾ ਤੇ ਸੋਚ ਸਮਝ ਕੇ ਲਾਓ। ਸਾਂਤ ਨਾ ਬਸ ਪਤਾ ਨੀ ਕੀ ਗੱਲ। ਤੇ ਚੀਜ਼ਾਂ ਜੇ ਐਲ ਜੀ ਦੀਆਂ ਚੀਜ਼ਾਂ ਅੱਛੀਆਂ ਨਿਕਲਦੀਆਂ ਨੇ ਸਨ ਤੇ ਐਲ ਜੀ ਤੇ ਵਿਸ਼ਵਾਸ। ਬਸ ਜੀ ਅਸੀਂ ਨਾ ਜਿਆਦਾ ਐਲ ਜੀ ਨੂੰ ਹੀ ਮਹੱਤਵ ਦੇਣ ਲੱਗ ਗਏ ਆ।
ਅੱਛਾ -ਅੱਛਾ ਚਲੋ ਟਰੱਸਟ ਬਣ ਜਾਂਦਾ ਨਾ। ਕਿਸੀ ਚੀਜ਼ ਉੱਤੇ ਕਿਸੀ। ਜਿਵੇਂ ਕਿਸੇ ਬੰਦੇ ਤੇ ਟਰਸਟ ਬਣ ਜਾਂਦਾ ਤੁਹਾਡਾ ਹੁਣ ਕੰਪਨੀ ਵਿੱਚ ਹਾਂ।
ਹਾਂ ਦਸ ਸਾਲ ਹੋ ਗਏ ਮਸ਼ੀਨ ਬੜੀ ਸੋਹਣੀ ਚੱਲਦੀ ਵੀ ਕੋਈ ਦਿੱਕਤ ਨੀ ਕੁਛ। ਧੁੱਪੇ ਰਹਿ ਕੇ ਉਹਦੀ ਬੋਡੀ ਥੋੜੀ ਜਿਹੀ ਖਰਾਬ ਹੋਈ ਹੈ। ਬਟ ਉਸ ਦੀ ਹਰ ਇੱਕ।
ਪੈ ਜਾਂਦੀ ਅਗਰ ਨਿ ਮਸ਼ੀਨੀ ਠੀਕ ਹੈ ਨਾ ਤਾਂ ਬੋਡੀ ਨਵੀਂ ਵੀ ਪੈ ਜਾਂਦੀ ਹੈ।
ਹਾਂਜੀ -ਹਾਂਜੀ ਅਸੀਂ ਉਹਨਾਂ ਨੂੰ ਕਿਹਾ ਸੀ ਕਹਿੰਦੇ ਕੋਈ ਨੀ ਅਸੀਂ ਬੋਡੀ ਪਾ ਜਾਗੇ। ਪਰ ਮਸ਼ੀਨ ਸਾਡੀ ਬੜੀ ਸੋਹਣੀ ਚੱਲਦੀ ਪਈ ਭੈਣ ਜ ਤਾਂ ਸਾਨੂੰ ਨਾ ਐਲ ਜੀ ਦੇ।
ਮੇਰੀ ਵੀ ਮਸ਼ੀਨ ਨਾ ਖ਼ਰਾਬ ਹੋ ਗਈ ਸੀ ਬੋਡੀ। ਫਿਰ ਮੈਂ ਨਵੀਂ ਬੋਡੀ ਪਵਾਈ ਸੀ ਪੈ ਗਈ ਸੀ ਨਵੀਂ ਬੋਡੀ ਮੇਰੀ ਮਸ਼ੀਨ 'ਤੇ ਵੀ ਹਾਂਜੀ।
ਹਾਂਜੀ ਜਿੱਥੇ ਮੈਂ ਰੱਖੀ ਸੀ ਨਾ ਉੱਥੇ ਧੁੱਪ ਬਹੁਤ ਆਉਂਦੀ ਹੈ ਭੈਣ ਜੀ। ਉਹਦੇ ਕਰਕੇ ਨਾ ਥੋੜ੍ਹੀ ਜਿਹੀ ਤਾਂ ਬੋਡੀ ਖ਼ਰਾਬ ਹੋ ਜਾਂਦੀ ਹੋਰ ਕੁਝ।
ਹਾਂਜੀ ਇਹ ਤੇ ਹੈ ਧੁੱਪੇ ਚੀਜ਼ਾਂ ਪਲਾਸਟਿਕ ਦੀ ਚੀਜ਼ਾਂ ਤੇ ਉ ਜੀ ਸੇਕ ਲੱਗ। ਕਿ ਧੁੱਪ ਪਾਣੀ ਲੱਗਦਾ ਅਤੇ ਉਹ ਜਲਦੀ ਖ਼ਰਾਬ ਹੋ ਜਾਂਦੀਆਂ ਨੇ।
ਹਾਂ। ਹਾਂਜੀ ਭੈਣ ਜੀ।
ਹੋਰ ਸੁਣਾਓ ਭੈਣ ਜੀ ਅੱਛਾ ਤੁਸੀਂ ਜ਼ਿਆਦਾਤਰ ਐਲ ਜੀ ਦਾ ਸਮਾਨ ਲੈਂਦੇ ਹੋ।
ਹਾਂਜੀ -ਹਾਂਜੀ ਭੈਣ ਜੀ। ਥੋੜਾ ਜਿਹਾ ਨਾ ਵਿਸ਼ਵਾਸ ਤੁਹਾਨੂੰ ਕਿੰ ਵੀ ਭੈਣ ਮੇਰਾ ਵਿਸ਼ਵਾਸ ਬਣ ਗਿਆ ਹੋ ਤੇ ਹੋਰ ਕੁਛ ਨੀ। ਵਿਸ਼ਵਾਸ ਵਾਲੀ ਗੱਲ ਹੋ ਜਾਂਦੀ।
ਜੀ ਐਲ ਜੀ ਦਾ ਵੀ ਲਈ ਲੈਂਦੇ ਹਾਂ। ਸੈਮਸੰਗ ਦਾ ਵੀ ਲੈ ਲੈਂਦੇ ਹਾਂ ਐੱਲ ਜੀ ਦਾ ਮੇਰੇ ਕੋਲ ਵੀ ਕਾਫੀ। ਪ੍ਰੋਡਕਟ ਹੈਗੇ ਨੇ ਐੱਲ ਜੀ ਦੇ। ਦੇਖੋ ਹੁਣ ਐਲ ਜੀ ਦੇ ਐਲ ਜੀ ਦੀ ਚੀਜ਼ਾਂ ਬੜੀਆਂ ਚੱਲਦੀਆਂ ਨੇ ਤੁਸੀਂ ਐੱਲ ਈ ਡੀ ਲੈ ਲਓ, ਫਰਿੱਜ ਲੈ ਲਓ, ਟੀ ਵੀ ਵੋਸ਼ਿੰਗ ਮਸ਼ੀਨ ਕਿੰਨੀ ਚੱਲਦੀਆਂ ਨੇ ਸੈਮਸੰਗ ਦੀਆਂ ਵੀ ਚੱਲਦੀਆਂ ਨੇ‌। ਖੈਰ ਸੈਮਸੰਗ ਦੀਆਂ ਵੀ ਅੱਛੀ ਚੱਲਦੀਆਂ ਨੇ ਇਹ ਚੀਜ਼ਾਂ ਹੁਣ ਸੈਮਸੰਗ ਦੇ ਫੋਨ ਕਿੰਨੇ ਚੱਲਦੇ ਨੇ ਔਰ ਐੱਲ ਜੀ ਦੇ ਫ਼ੋਨ ਹੈਗੇ ਹੀ ਨਹੀਂ ਕਦੀ ਸੁਣਿਆ ਹੀ ਨਹੀਂ ਐੱਲ ਜੀ ਦਾ ਫੋਨ‌।
ਹਾਂਜੀ ਬਾਈ ਕੰਪਨੀ ਨੇ ਜਿਹੜੇ ਪਾਸੇ ਇਨਵੈਸਟ ਫਿਰ ਉਹੈਂਟ ਕਰਦੀ ਹੈ ਨਾ ਕੰਪਨੀ। ਕੰਪਨੀ ਦੇ ਜਿਆਦਾ ਫਰਿਜ ਹੋ ਗਏ, ਕੂਲਰ ਹੋ ਗਏ ਮਤਲਬ ਕਿ ਇਹ ਵਾਲੀਆਂ ਇਲੈਕਟ੍ਰੋਨਿਕ ਚੀਜ਼ਾਂ ਵਿਕਦੀਆਂ ਨੇ ਉਹ ਇਸ ਪਾਸੇ ਇਹ ਆਪਣਾ ਇਨਵੈਸਟਮੈਂਟ ਕਰਦੇ ਆ।
ਇਹ ਤਾਂ ਹੈ ਸਹੀ ਗੱਲ ਨਹੀਂ ਅੱਜ ਕੱਲ੍ਹ ਕੂਲਰ ਵੀ ਇੰਨੇ ਵਧੀਆ ਆ ਗਏ ਨੇ। ਏਸੀ ਦੀ ਏਸੀ ਅਤੇ ਚਲੋ ਏ ਸੀ ਵਧੀਆ ਅੱਜ ਕੱਲ੍ਹ ਤਾਂ ਹਾਂਜੀ। ਜੀ। ਕੂਲਰ ਉਝ ਵੀ ਬੜੇ ਵਧੀਆ ਗਏ ਨੇ ਜਿਹੜੇ ਏਸੀ ਜਿਹਨਾਂ ਨੂੰ ਕਹੀਏ ਉਹ ਨੂੰ ਏਸੀ ਚ ਬੜੀ ਠੰਡ। ਲੱਗਦੀ ਹੈ ਸਰ ਸੁਰ 'ਚ ਕਹਿੰਦੇ ਨੇ ਸਾਡਾ ਸੋਹਨ ਹੋ ਜਾਵੇਗਾ ਅਸੀ ਜ਼ਿਆਦਾ ਏਸੀ 'ਚ ਰਹਿਣਾ ਨਹੀਂ ਹੈ। ਕੂਲਰ ਵੀ ਛੋਟੇ ਵੀ ਆ ਗਏ ਨੇ ਬਿਲਕੁਲ ਛੋਟੇ ਛੋਟੇ ਵੀ
ਹਾਂਜੀ ਹਾਂਜੀ ਏਸੀ ਕੂਲਰ ਆ ਗਏ ਦੇ ਨੇ ਬਹੁਤ ਵਧੀਆ ਚੀਜ਼ਾਂ ਆ ਗਈ ਦੀਆਂ ਨੇ
ਹਾਂਜੀ ਹਾਂਜੀ ਬਸ ਬੜੀ ਜਲਦੀ ਟੈਕਨੋਲੋਜੀ ਅੱਗੇ ਜਾ ਰਹੀ ਹੈ ਪਤਾ ਨਹੀਂ ਕੀ ਕੀ ਨਿਕਾਲ ਰਹੇ ਨੇ। ਮਸ਼ੀਨਰੀ ਚ ਤੇ ਬਹੁਤ ਹੀ ਜ਼ਿਆਦਾ ਹੋ ਗਏ ਨੇ ਹਾਂ ਹੁਣ ਦੇਖੋ, ਤੁਸੀਂ ਸੋਸ਼ਲ ਮੀਡੀਆ ਤੇ ਅਹ ਤੁਸੀਂ ਦੇਖ ਖੋ ਰੋਟੀ ਬਣਾਉਣ ਵਾਲੀ ਮਸ਼ੀਨ, ਭਾਂਡੇ ਮਾਂਜਣ ਵਾਲੀ ਮਸ਼ੀਨ ਮਸ਼ੀਨ, ਸਭ ਦੀ ਮਸ਼ੀਨਾਂ ਆ ਗਈ।
ਸਹੀ ਗੱਲ ਤਾਂ ਹੀ ਤੇ ਬੱਚ ਬੱਚੇ ਆਲਸੀ ਹੋਈ ਜਾਂਦੇ ਨੇ ਅੱਗੇ ਮੈਂ ਆਪਣੀ ਬੇਟੀ ਨੂੰ ਕਿਹਾ ਮੈਂ ਕੱਲ ਨੂੰ ਤੇਰਾ ਵਿਆਹ ਹੋਜੇਗਾ ਤੇ ਤੂੰ ਕੀ ਕਰੇਗੀ ਤੈਨੂੰ ਤੇ ਰੋਟੀ ਵੀ ਨੀ ਬਣਾਉਣੀ ਆਂਦੀ। ਅੱਗੋਂ ਕਹਿੰਦੀ ਮੈਂ ਨਾਲ ਮਸ਼ੀਨ ਲੈ ਜਾਂਗੀ ਰੋਟੀ ਪਕਾਉਣ ਵਾਲੀ ਅੱਜ ਕੱਲ ਦੇ ਬੱਚਿਆਂ ਦੇ ਮੂੰਹ ਤੇ ਪਹਿਲੇਾਂ ਹੀ ਹੁੰਦਾ। ਭਾਂਡੇ ਮਾਂਜਣ ਲਈ ਮਸ਼ੀਨ ਲੈ ਜਾਣਗੇ। ਜੇ ਕੋਈ ਕੰਮ ਕਰ ਲਓ ਅੱਜ ਕੱਲ੍ਹ ਸਫ਼ਾਈ ਕਰਨ ਵਾਲੀ ਮਸ਼ੀਨ ਉਹ ਮਸ਼ੀਨ ਲੈ ਜਾਂਗੇ ਨਾਲ।
ਹਾਂਜੀ ਸਫ਼ਾਈ ਕਰਨ ਵਾਲੇ ਵੀ ਭੈਣ ਜੀ ਮੈਂ ਦੇਖੀ ਮਸ਼ੀਨ ਉਹ ਗੋਲ ਜੀ ਮਸ਼ੀਨ ਚੀਨ ਹੈਗੀ ਜ ਛੋਟੀ ਜਿੰਨੀ ਉਹ ਹੈ ਸਾਰੇ ਘਰ ਚ ਫਿਰਦੀ ਦੀ ਉਹ ਤਾਂ ਉਹ ਤਾਂ ਮੈਂ ਕਹਿੰਦੀ ਹਾਂ, ਉਹ ਵਧੀਆ ਚੀਜ਼ ਹੈ ਜਿਵੇਂ ਸਫਾਈ ਸਫਾਈ ਵਾਲੀਆਂ, ਦੇ ਅੱਜ -ਕੱਲ੍ਹ ਬੜੇ ਮੂੰਹ ਖੁੱਲ ਗੇ ਦੇ ਨੇ।
ਗਏ ਨੇ ਉਹ ਲਿਆ ਕੇ ਇੰਨਾ ਪੈਸਾ ਅਸੀਂ ਸਫਾਈਆਂ ਵਾਲੀਆਂ ਨੂੰ ਦੇ ਦਿੰਦੇ ਆ, ਮਸ਼ੀਨ ਲਿਆ ਕੇ ਰੱਖਦੇ ਹੋ ਉਹਨੇ ਸਾਰੀ ਨੁੱਕਰ -ਨੁੱਕਰ, ਸਾਫ਼ ਕਰਕੇ ਆ ਜਾਣੀ ਹੈ। ਸਾਨੂੰ ਤਾਂ ਪਤਾ ਵੀ ਨੀ ਲੱਗਣਾ, ਬਸ ਮਸ਼ੀਨ ਚਲਾਉਣ ਦੀ ਦੇਰ ਹੈ ਜੀ।
ਹਾਂਜੀ -ਹਾਂਜੀ। ਮੈੰ ਤੇ ਆਪ ਸੋਚਦੀ ਪਈ ਆ ਭੈਣ ਜੀ, ਪੰਦਰਾਂ ਸੌ, ਪੰਦਰਾਂ ਸੌ ਦੋ ਹਜ਼ਾਰ ਰੁਪਏ ਮਹੀਨਾ, ਇਹਨਾਂ ਨੂੰ ਵੀ ਤੇ ਦਿੰਦੇ ਹਾਂ। ਆਈ ਉਹ, ਉਹ ਨਾ ਲੈ ਆਈਏ ਮਸ਼ੀਨ।
ਮਸ਼ੀਨ ਲਿਆ ਕੇ ਤੇ ਰੱਖਦੇ ਤੇ ਆ, ਤੇ ਕਿੰਨਾ ਚਿਰ ਹੀ ਇਹਨਾਂ ਦੇ ਤਨਖਾਹ ਮਿੰਟ
ਤਨਖਾਹ ਮਿੰਟਾਂ ਬੜੀ ਹੋ ਗਈ ਹੈ ਭੈਣ ਜੀ। ਠੀਕ ਹੈ ਭੈਣ ਜੀ ਓਕੇ ਜੀ। ਜੀ, ਗੁੱਡ ਨਾਈਟ।,